ਹਾਂਜੀ ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਹੋ?
ਵਧੀਆਂ ਵਧੀਆਂ, ਤੁਸੀ ਦੱਸੋ?
ਵਧੀਆਂ ਜੀ ਵਧੀਆਂ, ਹੋਰ ਘਰ ਪਰਿਵਾਰ ਸਭ ਵਧੀਆਂ?
ਸਭ ਵਧੀਆ ਸਭ ਵਧੀਆਂ, ਹੋਰ ਕੀ ਕਰਦੇ ਸੀ ਅੱਜ ਕੱਲ੍ਹ?
ਬਸ ਹੁਣੇ ਹੀ ਖੇਲਣ ਦੀ ਤਿਆਰੀ ਹੋ ਰਹੀ ਸੀ।
ਬ
ਬੱਸ ਹੁਣ ਇੰਨੀ ਦੇਰ ਬੋਲੀਬੋਲ ਖੇਲਾਂਗੇ ਹੁਣ ਅੱਜ ਸਾਰੇ। ਪਾਣੀ ਭਰਿਆ ਨਾ ਅੱਜ ਬਰਸਾਤ ਵਿੱਚ ਤਾਂ ਬੜਾ ਮਸਤ ਮੌਸਮ ਹੋਯਾ ਸੀ, ਨਾ ਬਾਰਿਸ਼ ਦੇ ਵਿਚ ਹੁਣ।
ਅੱਛਾ ਅੱਛਾ ਅੱਛਾ, ਮੈਂ ਇੱਕ ਸਵਾਲ ਪੁਛ ਨੇ ਤੁਹਾਡੇ ਤੋਂ, ਅੱਜ ਕੱਲ ਪੋਲਿਊਸ਼ਨ ਬੜਾ ਹੋ ਗਿਆ ਦੁਨੀਆਂ ਚ ਇਹਨੂੰ ਠੀਕ ਕਵੇਂ ਕਰੀਏ?
ਇਹਨਾ ਬਸ ਇੰਨਾ ਕਿ ਤਾਂ ਸਾਨੂੰ ਵੀ ਨੀ ਪਤਾ। ਪਰ ਐਂ ਗੱਲ ਹੈ ਪੋਲਿਊਸ਼ਨ ਦਾ ਬਹੁਤ ਹੋ ਗਯਾ ਬਸ ਇਹੀ ਹੈ ਕਿ ਤੁਹਾਨੂੰ ਜਾਦਾ ਟੈਮ ਚ ਪੋਲਊਸ਼ਨ-ਪੋਲਊਸ਼ਨ ਉਹ ਕਰਨਾ ਚਾਹੀਦਾ ਪੋਲਊਸ਼ਨ ਲਈ ਚੀਜ਼ਾਂ ਇਹ ਜੋ ਵੀ ਹੁੰਦਾ ਮੈਨੂੰ ਜ਼ਿਆਦਾ ਪਤਾ ਨਹੀਂ ਏਹ ਬਾਰੇ। ਕੀ ਹੁੰਦਾ ਉਦਾ?
ਹਾਂ ਮਤਲਬ ਬਾਈਕਾਂ- ਬੁਇਕਾਂ ਘੱਟ ਚਲਾਓ। ਪੈਟਰੋਲ ਪੈਟਰੋਲ ਦਿਓ।
ਹਮ ਬਸ ਹਾਂ ਸੀ- ਐਨ- ਜੀ ਵਾਲੀ ਚੀਜ਼ਾਂ ਜ਼ਿਆਦਾ ਚਲਾ ਲੋ। ਆਂਟੀ ਐ ਸੀ ਏ ਪੈਟਰੋਲ ਦੇ ਵਿਚ ਮਤਲਬ ਏਹ ਘੱਟ ਕਰ ਦੇ ਥੋੜੀ ਜਿ ਏਹ। ਪੈਟਰੋਲ ਆਲੀ ਚੀਜ਼ਾਂ ਹੈ ਈ ਹੈ। ਤੇ ਬਸ ਲੋਕ ਇਹ ਸਮਝਦੇ ਈ ਨੀ ਚਲਾਂਦੇ ਰਹਿਨੇ ਆ। ਸੀ ਐਨ ਜੀ ਵਾਲੀ ਸਹੀ ਹੈ। ਜਿਹੜੀ ਹੈ ਜ਼ਿਆਦਾ ਸ਼ੋਰ ਜੀ ਕਰਦੇ ਰਹਿੰਦੇ ਹੈ ਪੋਲਊਸ਼ਨ ਆ ਜਾਂਦਾ। ਬਹੁਤ ਵਧੀਆ ਐ ਵੱਡੇ ਵੱਡੇ ਹੋਰਨ ਜੇ ਲਵਾਏ ਫਿਰਦੇ ਨੇ। ਹਾਂਜੀ, ਆ ਬਸ ਸਹੀ ਐ। ਸੈਲੈਂਸਰ ਚੇਂਜ ਕਰਾ ਲੈਂਦੇ ਨੇ ਮੋਟਰਸਾਈਕਲ ਤੇ ਪੋਲਿਊਸ਼ਨ ਹੀ ਆ ਸਾਰਾ ਜੀ। ਲੋਕਾਂ ਤੇ ਅਸਰ ਪੈਂਦਾ ਇਦਾ।
ਆਹ ਉਹ ਗਲ ਤੇ ਹੈਗੀ ਏ ਪੋਲਊਸ਼ਨ ਜ਼ਿਆਦਾ ਕਰਨਾ ਵੀ ਨੀ ਚਾਹੀਦਾ।
ਸਹੀ ਗੱਲ ਹੈ ਜੀ। ਪੋਲਊਸ਼ਨ ਨਾਲ ਹੀ ਤਾਂ ਫੇਰ ਲੋਕਾਂ ਨੂੰ ਉਹ ਵੀ ਹੋ ਜੇ। ਜੇ ਬਿਮਾਰੀਆਂ ਵੀ ਹੋ ਜਾਂਦੀਆਂ ਬੜੀ
ਹਾਂ ਲੋਕ ਬਿਮਾਰ ਵੀ ਬੜੇ ਪੈਂਦੇ ਨੇ
ਹਾਂਜੀ ਇਹੀ ਕਰਕੇ ਤਾ ਫੇਰ ਪਲੳਸ਼ਨ ਦਾ ਥੋੜ੍ਹਾ ਸਾਨੂੰ ਧਿਆਨ ਰੱਖਣਨਾ ਚਾਹੀਦਾ ਸਾਡੇ ਕੋਲ ਤਾਂ ਖੁਦ ਸੀਐਨਜੀ ਕਾਰ ਹੈ।
ਸਰਕਾਰ ਨੂੰ ਵੀ ਕਰਨਾ ਚਾਹੀਦਾ ਪਲਊਸ਼ਨ ਦੇ ਬਾਰੇ ਜੋ ਵੀ ਕਰਨਾ ਚਾਹੀਦਾ ਹੈ ਅਸੀਂ ਤੇ ਕੀ ਕਰ ਸਕਦੇ ਅਸੀ ਤੇ ਸਿਰਫ ਸਲਾਹ ਕਰ ਸਕਦੇ ਏਕ
ਹਾਂਜੀ ਪਰ ਇਹ ਵੀ ਸਾਨੂੰ ਲੋਕ ਤਾਂ ਸਮਝਦੇ ਨੀ ਜਿੰਨਾ ਮਰਜ਼ੀ ਸਮਝਾ ਲਓ। ਲੋਕਾਂ ਨੇ ਆਪਨੇ ਸ਼ੌਕ ਪੂਰੇ ਹੀ ਕਰਨੇ
ਕੋਲ ਵੀ ਜਾਣਾ ਹੁੰਦਾ ਦੁਕਾਨ ਤੱਕ ਵੀ ਬਾਈਕ ਚੱਕੋ ਤੋ ਜਾਓ
ਹੋਹੀ ਗਿਆ ਉਹ ਪਹਿਲਾ ਜਮਾਨੇ ਚਲੇ ਗਏ ਜਿਹੜਾ ਲੋਕ ਸਾਈਕਲਾਂ ਤੇ ਜਾਂਦੇ ਰਹਿੰਦੇ ਸੀ ਤਾਂ ਕਰਕੇ ਹੁਨ ਏ ਲੋਕ ਮੋਡਰਨ ਜੇ ਬਣ ਗਏ ਨੇ ਬੜੇ ਕਿੱਥੇ ਵੀ ਜਾਣਾ ਇੱਥੇ ਤੱਕ ਜਾਣਾ ਮੋਟਰਸਾਈਕਲ ਤੇ ਚੱਲ ਜੋ। ਚਪੋ ਬਸ ਕੁਛ ਨੀ ਹੁਨਸ਼ ਥੁਡੇ ਲੈਨੇ ਪੈ ਹਾਂ ਥੋੜੇ ਜਿਹੇ ਹੁਨ
ਅਸੀਂ ਵੀ ਪਾਰਕ ਚ ਆਏ ਸੀ ਘਰ ਬੈਠੇ ਸੀ ਹੱਲੇ ਪਾਰਕ ਚ ਆਏ ਦੇਖਾਂਗੇ ਕੁਛ ਨਾ ਕੁੱਛ ਕਰਾਂਗੇ ਬੈਠਾਂਗੇ ਗੇਮ ਗੂਮ ਖੇਲਾਂਗੇ।
ਆਾਂ ਸਹੀ ਗੱਲ ਐ ਘਰ ਬਹਿ ਕੇ ਵੀ ਕਿੰਨੀ ਦੇਰ ਬੰਦਾ ਘਰ ਬਹਿ ਜੇਗਾ ਸਹੀ ਗੱਲ ਐ ਬਾਹਰ ਤਾਂ ਆਣਾ ਈ ਪੈਂਦਾ ਹੋਰ ਥੋੜਾ ਜਹਾ ਬਸ ਖੇਡਦੇ ਆ ਮੋਬਾਇਲ ਥੋੜੀ ਮੋਬਾਇਲ ਗੇਮ ਖੇਡ ਲੈਂਨੇ ਆ ਇੱਕ ਦੋ ਘੰਟੇ ਬਸ।
ਅੱਛਾ- ਅੱਛਾ।
ਹੋਰ ਕੋਈ ਬਾਹਰ ਭੂਰ ਆ ਆਊਟਡੋਰ ਗੇਮ
ਆਊਟਡੋਰ ਗੇਮ ਵੀ ਬਹੋਤ ਜ਼ਰੂਰੀ ਏ ਖੇਡਦੇ ਕ੍ਰਿਕਟ ਵਗੈਰਾ ਵਾਲੀਬੋਲ
ਹਾਂਜੀ -ਹਾਂਜੀ।
ਹਾਂਜੀ ਬਸ
ਕਿੱਧਰ ਖੇਡਦੇ ਹੋ ਤੁਹੀ ਕੋਈ ਗਰਾਉਂਡ ਗਰੁੱਡ ਹੈਗਾ ਤੁਹਾਡੇ ਉੱਥੇ।
ਕ੍ਰਿਕਟ ਤਾ ਗਰਾਉਂਡ ਚ ਖੇਲ ਲੈਂਦੇ ਆ ਕਦੀ ਕਦਾਰ ਗਲੀ ਚ ਔਰ ਵੋਲੀਬੋਲ
ਅੱਛਾ- ਅੱਛਾ ਤੇ ਵਾਲੀਬੋਲ ਰਾਤੀ ਖੇਡਦੇ ਹੋ ਬਸ। ਦਿਨ ਚ ਕੀ ਕਰਦੇ ਓ
ਦਿਨ ਚ ਬਸ ਵੇਲੇ ਆ ਕਦੀ ਕਤਾਰ ਹੋਲੀਡੇ ਹੋਮਵਰਕ ਛੁੱਟੀਆਂ ਚੱਲਦੀ ਪੀਐ ਤਾ ਕਰਕੇ ਨਾ ਹੋਲੀਡੇ ਖੇਲ ਲਿੰਦੇ ਆਂ ਥੋੜਾ ਨਹੀਂ ਤਾਂ ਫੋਨ ਫੋਨ ਹੁਨ ਦੇਖੋ ਇਨੇ ਪੋਲਿਊਸ਼ਨ ਮੇਰੇ ਕੋਲ ਤੋਂ ਹੀ ਹੁੰਦਾ ਗਿਆ ਨੀ ਤੇ ਪੋਲਿਊਸ਼ਨ ਹੀ ਹੂਨ ਈ ਕਰਵਾਇਆ ਪੋਲਿਊਸ਼ਨ ਵਾਲਾ ਤੇਲ ਤੂਲ ਕੁਛ ਨੀ ਪੁਇਆ ਹਾਲੇ ਇਨਾ ਪੋਲਿਊਸ਼ਨ ਕਰਦਾ ਵ ਦੇਖਿਓ
ਹਾਂ ਉਹ ਗਲਤ ਹੈਗੀ
ਬਹੋਤ ਜ਼ਿਆਦਾ ਪੋਲਿਊਸ਼ਨ ਐ ਤਾਂ ਦੁਨੀਆਂ ਨੇ ਨਾ ਬੜਾ ਭੇਡ ਬਣਾ ਲਿਆ ਪੋਲਿਊਸ਼ਨ ਇਹਦਾ
ਹਾਂ ਉਹ ਗਲ ਤੇ ਹੈ
ਹੁਣ ਜਣਾ ਖੜਾ ਬੰਦਾ ਕੋਈ ਕਦੇ ਕੁਛ ਚੱਕ ਰਿਹਾ ਕੋਈ ਕੁਛ ਚੱਕ ਰਿਹਾ ਮੋਟਰਸਾਈਕਲਾਂ ਕੋਈ ਕੁਛ ਕਰਈ ਜਾਂਦਾ ਤਿਆਰ ਤਿਉਰ
ਹਾਂ ਉਹ ਗਲ ਤਾ ਹੈ। ਪ੍ਰਦਊਸ਼ਣ ਜ਼ਿਆਦਾ ਹੁੰਦਾ ਓਦੇ ਨਾਲ।
ਬਹੁਤ ਜ਼ਿਆਦਾ ਪੋਲਿਊਸ਼ਨ ਹੈ ਜੀ। ਬਹੁਤ ਜ਼ਿਆਦਾ ਆਸੇ-ਪਾਸੇ ਤੁਸੀਂ ਆਪਣੇ ਕੋਲ ਨੂੰ ਖੁਦ ਦੇਖ ਲਓ। ਇਨੀ ਜ਼ਿਆਦਾ ਮੋਟਰਸਾਈਕਲ ਜਾਂਦੀ ਪਾਈਆਂ ਹੋਣੀਆਂ ਹੁਣੇ ਵੀ ਹੋਰ ਸਾਡੇ ਕੋਲ ਖੁਦ ਪੋਲਿਊਸ਼ਨ ਵਾਲੀ ਕਾਰ ਐਕਟਿਵਾ ਹੋਣੀ
ਅਹੋ ਅਸੀ ਤੇੇ
ਅਸੀਂ ਜ਼ਿਆਦਾ ਨਹੀਂ ਚਲਾਈਦਾ
ਹਾਂ ਅਸੀਂ ਤਾਂ ਇਸ ਕਰਕੇ ਪੋਲਿਊਸ਼ਨ ਕਰਕੇ ਅਸੀਂ ਸੀ ਐਨ ਜੀ ਦੀ ਗੱਡੀਆਂ ਲਿੱਤੀਆਂ
ਹਾਂਜੀ ਹਾਂਜੀ
ਹਾਂਜੀ ਸੀਐਂਜੀ ਗੱਡੀਆਂ ਸਭ ਤੋਂ ਬੈਸਟ ਹੈ ਜੀ।
ਸਭ ਤੋ ਬੈਸਟ ਇਹ ਹੈ ਜੀ
ਹ ਇਹਨ ਕੇਆ ਲੋਕਾਂ ਨੂੰ ਬਿਮਾਰ ਕਰਨਾ ਧੂੰਏ ਦੇ ਨਾਲ ਬਿਮਾਰ ਦੂਜਾ ਆਪਣੇ ਸਿਰ ਵੀਆਂ ਹੋਣਾ
ਹਾਂ ਹੋਰ ਕੀ ਕਰੋਗੇ ਫਿਰ ਅੱਗੇ ਦਾ ਕੀ ਸੋਚਿਆ?
ਅੱਗੇ ਤਾਂ ਕੁੱਛ ਨੀ ਹੈ ਪੋਲਿਊਸ਼ਨ ਬੰਦ ਕਰਾਵਾਂਗੇ। ਜ਼ਿਆਦਾ ਤੋਂ ਜ਼ਿਆਦਾ ਜਿੰਨਾ ਹੋ ਸਕਦਾ।
ਅੱਛਾ ਜੀ ਜੇ ਤੁਸੀਂ ਪੀਐਮ, ਪੂਐਮ ਬਣ ਗਏ ਇੱਕ ਦਿਨ ਆਸਤੇ ਫੇਰ ਕੀ ਪੋਲਿਊਸ਼ਨ ਬੰਦ ਕਰਾ ਦੋ ਗੇ ਤੁਸੀਂ?
ਪੋਲਿਊਸ਼ਨ ਜੀ ਇਹ ਤਾਂ ਮੇਰੇ ਇੱਕ ਉਮਰ ਦੇ ਹੋਣ ਨਾਲ ਕੀ ਹੋ ਜਾਏਗਾ। ਸਾਰੀ ਦੁਨੀਆਂ ਨੂੰ ਹੋਣਾ ਚਾਹੀਦਾ ਲੋਕਾਂ ਨੂੰ ਸਮਝ ਆਣੀ ਚਾਈਦੀ ਆ ਖੁਦ ਨੂੰ ਕਿ ਬਾਈ ਅਸੀਂ ਪੋਲਿਊਸ਼ਨ ਬੰਦ ਕਰਨਾ। ਲੋਕਾਂ ਦੀ ਹਾਨੀਕਾਰਕ ਹੁੰਦਾ ਪਿਆ, ਲੋਕਾਂ ਲਈ ਹਾਨੀਕਾਰਕ ਹੈ। ਤਾਂ ਕਰਕੇ ਕੁਛ ਹੋ ਸਕਦਾ ਇਵੇਂ ਤਾਂ ਮੇਰੇ ਇਕੱਲੇ ਨਾਲ ਤਾਂ ਕੁਛ ਨੀ ਨਾ ਹੋਣਾ। ਮੈਂ ਤਾਂ ਬੋਲ ਹੀ ਸਕਦਾ ਹੁਣ ਵੀ ਬੀਣਾ ਪੀਅਮ ਤੋਂ ਬਣ ਕੇ ਵੀ ਐਵੇਂ ਬੋਲਦੇ। ਮੈਂ ਸਮਝਾਉਂਦੇ ਵੀਆ ਲੋਕਾਂ ਨੂੰ ਪੀਐਮ ਬਣਨ ਤੋਂ ਬਾਅਦ ਵੀ ਇਹ ਸਮਝਾਣਾ।
ਹਾਂਜੀ, ਹਾਂਜੀ ਇਹ ਗੱਲ ਤੇ ਹੈਗੀ।
ਸਹੀ ਆ ਸਾਡੇ ਤਾਂ ਲੋਕਾਂ ਨੇ ਸਮਝ ਨਈ ਇੱਕ ਦਿਨ ਸਮਝਣਗੇ, ਦੂਜੇ ਦਿਨ ਸਮਝਣਗੇ ਤੇ ਜੀਦੀ ਨੂੰ ਆਪਣਾ ਰੂਟੀਨ
ਜ ਤੁਹਾਨੂੰ ਕੋਈ ਸੁਪਰ ਪਾਵਰ ਮਿਲ ਗਈ ਸਮਝੋ ਇੱਕ ਦਿਨ ਵਾਸਤੇ ਫਿਰ ਤਾਂ, ਤੁਸੀਂ ਬੰਦ ਈ ਕਰਾ ਦਿਉਗੇ ਸਮਝੋ।
ਉਹ ਤਾਂ ਫੇਰ ਹੈ ਹੀ ਆ। ਉਹ ਫਿਰ ਤਾਂ ਬੰਦ ਕਰਾਉਣੀ ਪੈਣੀ ਐ। ਜੇ ਹੁਣ ਅਸੀਂ ਬਥੇਰੇ ਦੇਖੇ ਆ ਸਾਡੇ ਕੋਲ ਸਿਵਲ ਚਦੇ ਹੋਸਪਿਟਲ ਆ ਕਈ ਲੋਕਾਂ ਦੇ ਪੇਸ਼ੈਂਟ ਆਦੇ ਜੇ। ਕਹਿੰਦੇ ਆ ਜੀ ਪੋਲਿਊਸ਼ਨ ਨਾਲ ਸਾਨੂੰ ਧੂੰਆਂ, ਧੂੰਆਂ ਦੇ ਨਾਲ ਹੋਇਆ
ਹਾਂਜੀ, ਹਾਂਜੀ
ਫਿਰ ਹੁਣ ਸਾਨੂੰ ਦੇਖ ਕੇ ਸੁਣ ਕੇ ਵੀ ਦੁੱਖ ਹੁੰਦਾ ਐ।
ਬਾਕੀ ਪੋਲਿਊਸ਼ਨ ਅਵੋਇਡ ਕਰਨ ਵਸਤੇ ਤਾਂ ਇਲੈਕਟ੍ਰਿਕ ਸਕੂਟੀਆਂ ਹੀ ਆ ਗਈਆਂ ਅੱਜ ਲੋਈ ਚਲਾਣੀ ਚਾਹੀਦੀ
ਹਾਂਜੀ ਸਹੀ ਗੱਲ ਹੈ ਸਭ ਤੋਂ ਬੈਸਟ ਇਲੈਕਟਰ ਸਕੂ ਮੋਟਰਸਾਈਕਲ ਵੀ ਆ ਗਏ ਨੇ ਇਲੈਕਟਰਾਂ ਲੈਫਟਰੀ। ਹਾਂ ਕਾਰਾਂ ਵੀ ਆਈ ਗਈਆਂ ਇਲੈਕਟ੍ਰਿਕ
ਬਾਕੀ ਸਮਝਣਾ ਚਾਹੀਦਾ ਲੋਕਾਂ ਨੂੰ ਜ਼ਿਆਦਾ ਪੋਲਿਊਸ਼ਨ ਇੰਜ ਕਰਨਾ ਨੀ ਚਾਹੀਦਾ, ਦੇਖੋ ਇਲੈਕਟ੍ਰਿਕ ਚਲਾਓ। ਆਪਣਾ ਦੁਕਾਨ ਤੱਕ ਵੀ ਜਾਣਾ ਚਲੋ, ਇਲੈਕਟ੍ਰਿਕ ਤੇ ਚਲੇ ਗਏ। ਧੁੱਪ ਜ਼ਿਆਦਾ ਹੁੰਦੀ ਆ ਅੱਜ-ਕੱਲ੍ਹ ਵੈਸੇ ਵੀ
ਉਹ ਯਾਰ ਬੇਜਤੀ ਹੁੰਦੀ ਪਈ ਆ ਲੋਕਾਂ ਨੂੰ ਐਂ ਨ ਸਮਝਣਾ ਬੇਸਤੀ ਬੰਦੇ ਦਈ ਜਾਣ ਜਾਂਦੇ ਵੀ ਨ ਦੇਖਦੇ ਇਹ ਵੀ ਗੱਲ, ਗੱਲ ਕਰ ਤੇ ਹੋਰ ਤੁਹਾਨੂੰ ਕਿਵੇਂ ਯਾਦ ਆ ਗਈ ਇਨੇ ਦਿਨਾਂ ਬਾਦ ਫਿਰ?
ਬਸ ਵੇਲਾ ਬੈਠਾ ਸੀ ਕਰਤਾ ਫੋਨ। ਮੈਂ ਦੇਖਦਾ ਕੋਈ ਚੱਕੇਗਾ ਭਰਾ ਤੁਸੀਂ ਫੇਰ ਚੱਕ ਹੀ ਲਿਆ ਫੋਨ।
ਬਸ ਅਸੀਂ ਵੇਲੇ ਬੈਠੇ ਤੀਗੇ। ਮੈਂ ਵੀ ਸੋਚ ਰਿਹਾ ਸੀ ਤੁਹਾਡੇ ਬਾਰੇ ਬੜੇ ਦਿਨਾਂ ਤੋਂ ਮੈਂ ਕਿਹਾ ਫੋਨ ਕਰੀਏ। ਤੁਹਾਡਾ ਆਪ ਹੀ ਆ ਗਿਆ ਰੱਬ ਦੀ ਮਿਹਰ ਨਾਲ।
ਹਾਂਜੀ ਹਾਂਜੀ।
ਤੁਸੀ ਵੀ ਸਮਝਾਇਆ ਕਰੋ। ਆਸਰੋ ਥੋੜਾ
ਅਸੀਂ ਤਾਂ ਇਹੀ ਕਰੀਦਾ ਹਰ ਹਫ਼ਤੇ ਲਾਈ ਦਾ ਮੋਰਚਾ। ਪੋਲਿਊਸ਼ਨ ਘੱਟ ਕਰੋ।
ਸਹੀ ਗੱਲ ਹੈ ਜੀ ਵਧੀਆ, ਆਪਾ ਅਸੀਂ ਵੀ ਆਹੀ ਕਰੀਦੇ ਕਦੀ ਕਦਾਰ ਜਾਂਦਾ ਨਾ ਕੋਈ ਬੰਦਾ ਇਨੇ ਪੋਲਿਊਸ਼ਨ ਨਾਲ ਅਸੀਂ ਰੋਕ ਕੇ ਕਹਿੰਦੇ ਸਾਰੇ ਯਾਰ, ਦੋ ਕਿ ਘੱਟ ਤੋਂ ਘੱਟ ਪੋਲਿਊਸ਼ਨ ਕਰੇਆ ਕਰੋ ਇੰਨਾ। ਦੇਖਾਨੇ ਆ ਅਸੀ ਫੋਟੋਆਂ ਕਿ ਦੇਖੋ ਪਲੀਊਸਨ ਕਿੰਨਾ ਹੋਗਿਆ ਅਜ ਸਾਨੂੰ। ਲੋਕਾਂ ਨੂੰ ਕਿੰਨਾ ਉਹ ਹੁੰਦਾ। ਘਰ ਕੱਲ੍ਹ ਨੂੰ ਸਾਡੇ ਕਿੱਥੇ ਘਰ ਹੋ ਗਿਆ ਪੋਲਿਊਸ਼ਨ ਦੇ ਨਾਲ
ਸਹੀ ਗੱਲ ਹੈ ਸਹੀ ਗੱਲ ਅੱਜ ਕੱਲ ਦੀ ਹਵਾ ਵੀ ਖ਼ਰਾਬ ਹੋ ਗਈ ਹੈ ਪੋਲਿਊਸ਼ਨ ਹੀ ਪੋਲਿਊਸ਼ਨ ਹੋ ਗਿਆ ਸਾਹ ਲੈਣ ਚ ਵੀ ਦਿੱਕਤ ਹੋ ਰਹੀ ਹੈ ਬੰਦਿਆਂ ਨੂੰ
ਸਹੀ ਗੱਲ ਹੈ ਜੀ ਨੀ ਜਿਹੜੇ ਆ ਪੋਲਿਊਸ਼ਨ ਜ਼ਿਆਦਾ ਜ਼ਿਆਦਾ ਕਰਦੇ ਇਹਨਾਂ ਨੂੰ ਬੋਲੋ ਕਿ ਸਾਡੇ ਘਰ ਨੂੰ ਕੱਲ੍ਹ ਨੂੰ ਤੁਹਾਡੇ ਘਰ ਹੋ ਗਏ ਕਿਸੇ ਦਿਨ ਪੋਲਿਊਸ਼ਨ ਦੇ ਨਾਲ ਕੁੱਛ ਹੋ ਗਿਆ ਫੇਰ ਤੁਸੀਂ ਕੱਲ ਨੂੰ ਤਾਂ ਤਾਂ ਸਮਝ ਆਉਣਾ ਇਹਨਾਂ ਨੂੰ ਸਾਰਿਆਂ ਨੂੰ ਨਾ
ਹਮ
ਹਾਂਜੀ ਗਲਤ ਗੱਲ ਆ ਯਾਰ ਪੋਲਿਊਸ਼ਨ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਵੈਸੇ
ਹਾਂਜੀ ਹਾਂਜੀ ਬਾਕੀ ਮੈਂ ਤੇ ਵੇਲਾ ਬੈਠਾ ਤੇ ਚਲੋ ਫੋਨ ਕਰਕੇ ਪੁੱਛ ਲਾਂ ਕਿ ਪੋਲਿਊਸ਼ਨ ਦੇ ਬਾਰੇ ਕੋਈ ਡਿਸਕਸ ਕਰ ਲਾਂ
ਹਾਂਜੀ ਸਹੀ ਗੱਲ ਹੈ ਜੀ ਇਹ ਤਾਂ ਐਟੋ ਪਿਕਾਂ ਹੀ ਆਉਂਦੇ ਆ ਸਹੀ ਗੱਲ
ਬਾਕੀ ਮੈਂ ਤੇ ਇਹੀ ਚਾਨਾ ਕਿ ਘੱਟ ਹੀ ਹੋਏ ਜਿਆਦਾ ਤੋਂ ਜਿਆਦਾ ਘੱਟ ਏਅ ਪੋਲਿਊਸ਼ਨ ਨਹੀਂ ਤਾਂ ਇਨਵਾਇਰਮੈਂਟ ਦਾ ਫ਼ਰਕ ਬੜਾ ਪੈਂਦਾ
ਅੱਛਾ ਹਾਂ ਜੀ ਇਹ ਤਾਂ ਕੀ ਕਹਿੰਦੇ ਆ ਗੱਲਬਾਤ ਕਰਕੇ ਨਾ ਤੁਹਾਨੂੰ ਖੁਦ ਨੂੰ ਹੀ ਹੋ ਜਾਂਦਾ ਹੈ। ਥੋੜੀ ਨੌਲੇਜ ਜੀ ਮਿਲ ਜਾਂਦੀ ਹੈ ਵਧੀਆ ਗੱਲ ਹੈ ਨੌਲੇਜ ਹੋਣੀ ਚਾਹੀਦੀ ਸਾਨੂੰ ਵੀ
ਸਹੀ ਗੱਲ ਹੈ ਸਹੀ ਗੱਲ
ਹਾਂਜੀ ਹਾਂਜੀ
ਹੋਰ ਸੁਣਾਓ
ਬਸ ਵਧੀਆ ਜੀ ਵਧੀਆ ਫੇਰ ਹੁਣ ਦੇਖਦੇ ਕੋਈ ਆਇਆ ਖੇਲਣ ਵਾਸਤੇ ਹੁਣ ਅੱਜ ਬਾਰਿਸ਼ ਹੋਈ ਸੀ ਨਾ ਤਾਂ ਕਰਕੇ ਆ ਸਾਡਾ ਉਹ ਵੀ ਭਿੱਜ ਗਈ ਗਿੱਲੀ ਵੀ ਬਲੀ ਦੀ
ਅੱਛਾ ਅੱਛਾ
ਤੇ ਤਾਂ ਕਰਕੇ ਹੁਣੇ ਕੋਈ ਖੇਲਦਾ ਨੀ ਪਿਆ
ਬਸ ਅਸੀਂ ਤਾਂ ਜੋਬ ਤੋਂ ਆਈ ਦਾ ਰਾਤੀ ਇੱਧਰ ਆ ਜਾਨੇ ਆ, ਪਾਰਕ ਚ ਬਹਿ ਜਾਨੇ ਆ,
ਤੇ ਹੁਣ ਤਾਂ ਸਾਰੇ ਜੋ ਬਚਣ ਲੱਗ ਗਏ ਉਹ ਸਾਰੇ ਕੰਮ ਕਾਰ ਲਈ ਬੀਜ ਆ ਘਰ ਕਮਾਉਣ ਲਗੇ ਵੀ ਦੇਣਾ ਹੀ ਹੁੰਦਾ ਵਿਹਲੇ ਕਿੰਨੇ ਦਿਨ ਵਿਹਲੇ ਦਿਨ ਕਿੰਨੇ ਖਾ ਲਾਂਗੇ ਅਸੀਂ।
ਸਹੀ ਗੱਲ ਹੈ ਸਹੀ ਗੱਲ ਹੈ
ਤੇ
ਬਾਕੀ ਹੋਰ ਕੀ ਸੋਚਿਆ ਫਿਰ ਫਿਊਚਰ ਵਿਚ ਕੀ ਕਰਨਾ?
ਬਸ ਫਿਊਚਰ ਵਿੱਚ ਦੇਖਦੇ ਹਾਂ ਉਹਣੇ ਕੀ ਬਨਾ, ਹੁਣੇ ਤਾਂ ਪੜ੍ਹ ਲਈਏ ਪਹਿਲੇ ਥੋੜਾ ਜਿਹਾ। ਤਾਂ ਕਰਕੇ ਜੋ ਰੱਬ ਬਣਾਏਗਾ, ਉਸ ਵਿੱਚ ਹੀ ਠੀਕ ਆ।
ਅੱਛਾ ਕੋਈ ਡਰੀਮ ਡਰੂਮ ਰਿਹਾ ਹੈ ਕਿ ਸੋਚਿਆ ਸੀ ਕੀ ਕੀ ਬਣਨਾ?
ਮੰਨਣਾ ਤਾਂ ਕੁਛ ਨੀ ਹੈ ਜੀ ਬਸ ਆਪਣਾ ਕੀ ਅੱਗੇ ਜਿੰਨਾ ਚ ਘਰ ਪਰਿਵਾਰ ਸਭ ਚੱਲ ਜਾ ਨਾ ਚ ਹੀ ਬਣ ਜਾਗੇ ਸਭ ਠੀਕ ਹੈ।
ਅੱਛਾ-ਅੱਛਾ ਚਲੋ ਸਹੀ ਹੈ।
ਉਹ ਅਸੀਂ ਕਿਹਾ ਸਾਨੂੰ ਘਰ ਪਰਿਵਾਰ ਚੱਲਣਾ ਚਾਹੀਦਾ ਬਸ ਠੀਕ ਠਾਕ ਔਰ
ਹਾਂ ਹਾਂ ਉਹ ਤੇ ਹੈ, ਬਾਕੀ ਮੈਂ ਤੇ ਚਲੋ ਇਸ ਵਾਸਤੇ ਫੋਨ ਕੀਤਾ ਸੀ ਕਿ ਪੋਲਿਊਸ਼ਨ ਹੀ ਘੱਟ ਹੋਏ ਕਿਸੇ ਦੀ ਕਰਨਾ ਵੀ ਸੀ ਨਾਲ ਬਹਿ ਬੂ ਕੇ ਵਿਹਲਾ ਹੀ ਬੈਠਾ ਸੀ, ਮੈਂ ਫਿਰ ਤੈਨੂੰ ਫੋਨ ਹੀ ਕਰ ਲਿਆ ਮੈਂ
ਸਹੀ ਗੱਲ ਹੈ ਕਰ ਲਿਆ ਕਰੋ ਆਪ ਆਪਸ ਵਿੱਚ ਨੌਲੇਜ ਵੀ ਹੋਣੀ ਚਾਹੀਦੀ ਹੈ ਥੋੜ੍ਹੀ ਜੋ ਤੈਨੂੰ ਨੀ ਪਤਾ ਉਹ ਮੈਨੂੰ ਪਤਾ ਹੈ ਜੋ ਮੈਨੂੰ ਨੀ ਪਤਾ ਉਹ ਤੁਾਨੂੰ ਪਤਾ ਤਾਂ ਇਹ ਨੌਲੇਜ ਮੀਲਦੀ ਰਹਿੰਦੀ ਇੱਕ ਦੂਜੇ ਤੋਂ ਨਾ ਸਹੀ ਹੈ।
ਹਾਂਜੀ ਹਾਂਜੀ ਚਲੋ ਫੇਰ ਮੈਂ ਨਾ ਤੁਹਾਨੂੰ ਬਾਅਦ ਚੋਂ ਕਰਨਾ।
ਕੋਈ ਨਾ ਜੀ। ਹਾਂਜੀ ਵਧੀਆ ਲੱਗਾ ਤੁਹਾਡੇ ਨਾਲ ਸਤਿ ਸ੍ਰੀ ਅਕਾਲ ਜੀ- ਸਤਿ ਸ੍ਰੀ ਅਕਾਲ ਜੀ।